ਹਾਂਜੀ। ਸਤਿ ਸ਼੍ਰੀ ਅਕਾਲ। ਬਸ ਜੀ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚ
ਅ ਸਭ ਵਧੀਆ। ਗਰਮੀ ਬਹੁਤ ਪੈ ਰਹੀ ਹੈ ਇੱਕ ਤਾਂ। ਸਭ ਠੀਕ ਹੈ ਸਭ ਠੀਕ ਹੈ। ਉਹ ਮੈਂ ਕਿਆ ਗਰਮੀ ਹੈ ਹੋ ਰਹੀ ਹੈ ਬਸ ਗਰਮੀ ਨਾ ਨਹੀਂ ਪ੍ਰੋਬਲਮਜ ਹੋ ਰਹੀਆਂ। ਪਾਣੀ
ਬਿਲਕੁਲ ਜੀ ਬਿਲਕੁਲ ਪਾਣੀ ਤੇ ਇੰਨੀ ਜ਼ਿਆਦਾ ਦੇਖੋ ਪਾਣੀ ਗਰਮੀ ਚ ਪੀਣਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਜਿੰਨਾ ਪਾਣੀ ਪੀਓ। ਓਨਾ ਹੀ ਬੰਦਾ ਦੇਖੋ ਹਾਡਟ ਰਹਿੰਦਾ। ਸੈਵਨਟੀ ਪਰਸੈਂਟ ਜਿਹੜਾ ਆਪਣਾ ਸਰੀਰ ਆ। ਪਾਣੀ ਦੇ ਨਾਲ ਹੀ ਬਣਿਆ ਹੋਇਆ। ਜੇ ਆਪਾਂ ਪਾਣੀ ਨਾ ਪੀਏ ਤਾਂ ਦੇਖੋ ਕਿੰਨਾ ਨੁਕਸਾਨ ਹੁੰਦਾ ਉੱਧਰੋਂ ਦੀ
ਨਹੀਂ ਇਕੱਲੀ ਗਰਮੀ ਹੀ ਨਹੀਂ। ਨਾ ਪਾਣੀ ਤਾਂ ਹਰ ਵਕਤ ਵਸ ਬਹੁਤ ਜ਼ਰੂਰੀ ਹੈ। ਗਰਦ ਸਰਦੀਆਂ ਵਿੱਚ ਵੀ ਤਾਂ ਆਪਾਂ ਜਿਵੇਂ ਗਰਮ ਕਰ
ਤੁਸੀਂ ਗਰਮੀ ਦੀ ਗੱਲ ਕੀਤੀ। ਹਾਂ ਮੈਂ ਉਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰ ਲਈ ਦੇ ਪਾਣੀ। ਤਾਂ ਹਰ ਟਾਈਮ ਹੀ ਚਾਹੀਦਾ। ਹਰ ਟਾਈਮ ਹੀ ਜੇ ਆਪਣੇ ਸਰੀਰ ਨੂੰ ਤੁਸੀਂ ਠੀਕ ਰੱਖਣਾ। ਡੀਟੋਕਸ ਕਰਨਾ ਆਪਣੇ ਸਰੀਰ ਨੂੰ ਦੇਖੋ ਤਾਂ ਵੀ ਤੁਹਾਨੂੰ ਪਾਣੀ ਚਾਹੀਦਾ। ਕਿਉਂਕਿ ਕਿ ਕਿਡਨੀ ਤਾਂ ਹੀ ਕੰਮ ਕਰੇਗੀ ਨਾ ਆਪਾਂ ਜੇ ਪਾਣੀ ਪੀਆਗੇ ਤਾਂ ਹੀ ਸਾਡੇ ਜਿਹੜੇ ਬੋਡੀ ਦੇ ਡੀਟੋਕਸਜੇਡ ਜੋ ਵੀ ਹੈਗਾ। ਅੰਦਰ ਉਹ ਸਾਰਾ ਯੂਰਅਨ ਹਨਾ ਯੂੂਰਅਨ ਦੇ ਥਰੂ ਬਾਹਰ ਨਿਕਲ ਜਾਏਗਾ।
ਹਾਂਜੀ। ਦੇਖੋ ਪਾਣੀ ਤਾਂ ਨਾ ਇਹਵੇਂ ਹੀ ਹੈ। ਕਹਾ ਕਿ ਆਪਣਾ ਜਿਵੇਂ ਰੂਟੀਨ ਵਿੱਚ ਪਾਣੀ ਤੁਸੀਂ ਆਪਣਾ ਫੂਡ ਲੈ ਲਓ ਫੂਡ ਬਣਾਉਣ ਵਾਸਤੇ ਵੀ ਪਾਣੀ ਦੀ ਲੋੜ ਪੈਂਦੀ ਹੈ ਤੁਸੀਂ ਅਹ ਟਰੈਵਲ ਵੀ ਕਰਨਾ ਗਰਮੀਆਂ ਚ ਤਾਂ ਬਹੁਤ ਹੀ ਔਖਾ ਹੋ ਜਾਂਦਾ ਹੈ ਹਾਲੇ ਵਿੰਟਰ ਫੇਰ ਵੀ ਤੁਸੀਂ ਥੋੜ੍ਹਾ ਜਿਹਾ ਘੱਟ ਪਾਣੀ ਪੀ ਕੇ ਗੁਜ਼ਾਰਾ ਚਲਾ ਲੈਂਦੇ ਹੋ। ਲੇਕਿਨ ਸਮਰ ਵਿੱਚ ਤਾਂ ਬਹੁਤ ਹੀ ਔਖਾ ਹੋ ਜਾਂਦਾ ਹੈ ਨਾ। ਤੁਹਾਡੇ ਵਾਸਤੇ ਟਰੈਵਲ ਕਰਨਾ ਵੀ।
ਮੈਨੂੰ ਇਹ ਲੱਗਦਾ ਹੈ ਕਿ ਚਾਹੇ ਗਰਮੀ ਜਾਓ ਚਾਹੇ ਸਰਦੀ ਜਾਓ ਪਾਣੀ ਆਪਣੇ ਘਰ ਤੋਂ ਉਹ ਨਾਲ ਲੈ ਕੇ ਜਾਓ ਰਸਤੇ ਦੇ ਵਿੱਚ ਨਾ ਪਾਣੀ ਦਾ ਨਾ ਹਾਂ ਸਵਾਦ ਨੀ ਹੈ।
ਸਵਾਦ ਨੇ ਬਹੁਤ ਜ਼ਿਆਦਾ ਨਾ ਬੈਕਟੀਰੀਆ ਇੰਨੇ ਜ਼ਿਆਦਾ ਸਭ ਤੋਂ ਜ਼ਿਆਦਾ ਪਾਣੀ ਨਾਲ ਹੀ ਪ੍ਰੌਬਲਮ ਆਂਦੀ ਨੇ ਸਟਮ ਅਸਟਂਲ ਤੇ ਸਭ ਤੋਂ ਜਿਆਦਾ ਦੇ ਪਾਣੀ ਨਾਲ ਹੀ ਜਲਦੀ ਫੈਲਦੇ ਆ
ਹਮ
ਠੀਕ ਹੈ ਨਾ ਤੇ ਪਾਣੀ ਨਾਲ ਤਾਂ ਤੁਹਾਨੂੰ ਪਤਾ ਇਨੀ ਤਰ੍ਹਾਂ ਦੀ ਬਿਮਾਰੀਆਂ ਸਭ ਤੋਂ ਪਹਿਲਾਂ ਤਾਂ ਟਾਈਫਾਈਡ ਪਾਣੀ ਨਾਲ ਹੁੰਦਾ ਹੁਣ ਬਰਸਾਤਾਂ ਸ਼ੁਰੂ ਹੋਣ ਵਾਲ ਨੇ ਤੇ ਕਿੰਨੇ ਜ਼ਿਆਦਾ ਟਾਈਫਾਈਡ ਦੇ ਕੇਸਿਸ ਵੱਧ ਜਾਣਗੇ ਕਿਂ ਹਮ
ਦੱਸੋ ਪਾਣੀ ਜਿੱਥੇ ਇਕੱਠਾ ਹੋ ਗਿਆ ਉਹ ਵੀ ਪ੍ਰੋਬਲਮ ਹੈ
ਬਿਲਕੁਲ ਗੰਦਾ ਪਾਣੀ ਹੁੰਦਾ ਨਾ ਗੰਦੇ ਪਾਣੀ ਨਾਲ ਤਾਂ ਫਿਰ ਜਮਸ ਵਗੈਰਾ ਸਾਰਾ ਕੁਛ ਹੁੰਦਾ ਹੀ ਹੈ ਹੁਣ ਆਪਾਂ ਜਿਵੇਂ ਬਾਹਰੋਂ ਫੂਡ ਵਗੈਰਾ ਲੈਂਦੇ ਹਾਂ ਤੇ ਉੱਥੇ ਪਤਾ ਨੀ ਕਿਹੋ ਜਿਹਾ ਪਾਣੀ ਯੂਜ ਕਰਦੇ ਨੇ ਕੀ ਹੈ ਕੀ ਨਹੀਂ ਮਤਲਬ ਉਹਦੇ ਵਿੱਚ
ਤੇ ਐ ਨਹੀਂ ਧੋਤੇ ਹਾਂ ਬਿਲਕੁਲ
ਫੇਰ ਵੀ ਬੱਚੇ ਸੁਣਦੇ ਹੈ ਨੀ ਬਾਹਰੋਂ ਸਮਾਨ ਮੰਗਾਈ ਜਾਣ ਕੇ ਨੀ ਤਾਂ ਬਾਹਰ ਹੀ ਟੁਰ ਪੈਣਗੇ ਖਾਣ ਵਾਸਤੇ
ਬੱਚਿਆਂ ਨੂੰ ਪਤਾ ਨੀ ਕੀ ਸਵਾਦ ਆਉਂਦਾ ਅਸੀਂ ਬੋਲਦੇ ਹਾਂ ਘਰ ਮੈਂ ਆਪਣੇ ਬੱਚਿਆਂ ਨੂੰ ਕਿੰ ਨਹੀਂ ਕਿ ਘਰ ਅਸੀਂ ਸਾਫ ਸੁਥਰਾ ਤੁਹਾਨੂੰ ਪਤਾ ਨੀ ਕਿੰਨੀ ਵਾਰੀ ਪਾਣੀ ਦੇ ਵਿੱਚੋਂ ਸਬਜ਼ੀਆਂ ਧੋ ਤੋਂ ਕੇ ਬਣਾਈ ਦੀ ਹੈ ਕਿੰਨੀ ਵਾਰੀ ਡਾਲਾਤੋਂ ਧੋ ਕੇ ਬਣਾਈ ਦੀ ਕਿੰਨੀ ਵਾਰੀ ਹੱਥ ਧੋਈਦੇ ਹੈ ਬਾਹਰ ਪਤਾ ਨੀ ਉਹ ਲੋਕ ਕੀ ਕਰਦੇ ਹੈ
ਹੁਣ ਵੋਟਰ ਦੀ ਸਕਰ ਸੀ ਤਾ ਕਿੰਨੀ ਜ਼ਿਆਦਾ ਹੋ ਰੱਖ ਰੱਖੀ ਹੈ ਜਿਵੇ ਕਈ ਜਗ੍ਹਾ ਤੇ ਤਾਂ ਪਾਣੀ ਆਂਦਾ ਹੀ ਨਹੀਂਕਈ ਜਗ੍ਹਾ ਤੇ ਤਾਂ ਪਾਣੀ ਅੰਦਰ ਹੀ ਨਹੀਂ ਤੇ ਲੋਕੀ ਦੇਖੋ ਕਿੰਨਾ ਵੇਸਟੇਜ ਕਰਦੇ ਅਤ ਇੰਨੀ ਜ਼ਿਆਦਾ ਪਾਣੀ ਦੀ ਬੜਾ ਗੁੱਸਾ ਚੜ੍ਹਦਾ ਪਾਪ
ਘਰਾਂ ਦੇ ਬਾਹਰ ਬਿਲਕੁਲ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਫਾਈਨ ਹੋ ਗਏ ਜੀ ਸਰਕਾਰ ਨੇ ਫਾਈਨ ਸ਼ੁਰੂ ਕਰ ਦਿੱਤੀ ਤੁਸੀਂ ਆਪਣੇ ਵਿਹੜੇ ਨਹੀਂ ਧੋ ਸਕਦੇ
ਬਹੁਤ ਜ਼ਰੂਰੀ ਹੈ ਇੱਕ ਅੱਧੀ ਪੱਕਿਟ ਲੈ ਕੇ ਕਰ ਲਓ ਉਹ ਵੀ ਤਾਂ ਹੁੰਦਾ ਹੀ ਹੈ ਤੁਸੀਂ ਦ
ਨਹੀਂ ਜੀ ਮੇਰੀ ਗੱਲ ਸੁਣੋ ਉਹ ਤਾਂ ਹੈ ਹੀ ਨਹੀਂ ਨਾ ਕਈ ਲੋਕ ਤਾਂ ਇੰਨੇ ਅਨਪੜ੍ਹਤਾ ਵਾਲੀ ਗੱਲ ਕਰਦੇ ਹੈ ਕਿ ਤੁਸੀਂ ਦੇਖੋ ਅੱਜ ਅਸੀਂ ਪਾਣੀ ਬਚਾਵਾਂਗੇ ਤੇ ਆਉਣ ਵਾਲੇ ਟਾਈਮ ਤੇ ਜਿਹੜੇ ਨਵੇਂ ਬੇ ਬੱਚੇ ਜੋ ਨਵੇਂ ਹਨਾ ਉਹ ਤਾਂ ਹੀ ਪਾਣੀ ਨੂੰ ਵਰਤ ਸਕੇ ਕਿ ਅੱਜ ਅਸੀਂ ਪਹਚਾਵਾਂਗੇ ਉਹ ਲੋਕ ਕਿਸ ਤਰ੍ਹਾਂ ਡੋਲਦੇ ਆ ਪਾਣੀ ਕੀ ਪਾਣੀ ਨਾਲ ਕੀ ਹੋਏਗਾ ਉਹ ਦੱਸੋ ਸੋ ਅੱਗੇ ਪਾਣੀ ਦਾ ਜਿਹੜਾ ਲੈਵਲ ਲ ਹੈ ਉਹ ਅੱਗੀ ਨੀਚੇ ਜਾ ਚੁੱਕਿਆ ਹੈ ਅੱਜ ਅਸੀਂ ਔਖੇ ਹੋ ਰਹੇ ਹਾਂ ਕੱਲ ਨੂੰ
ਫਿਰ ਜਦੋਂ ਜਦੋਂ ਪਾਣੀ ਦੀ ਸਪਲਾਈ ਪਿੱਛੋਂ ਆਉਂਦੀ ਨੀ ਜਦੋਂ ਪਾਣੀ ਦੀ ਸਪਲਾਈ ਪਿੱਛੋਂ ਨਹੀਂੀ ਆਉਂਦੀ ਤੇ ਫਿਰ ਸਰ ਘਰ ਨੂੰ ਗੱਲ ਕੱਢਦੇ ਨੇ ਵੀ ਤੁਸੀਂ ਪਹਿਲਾਂ ਖੁੱਦ ਹੀ ਪਾਣੀ ਥੋੜਾ ਸੋਚ ਸਮਝ ਕੇ ਯੂਜ ਕਰ ਲੋ। ਥੋੜਾ ਬਚਾ ਕੇ ਰੱਖ ਲੋੋ ਆਪਣੇ ਕੋਲ ਵੀ ਰੱਖਣਾ ਚਾਹੀਦਾ ਹੈ। ਮੈਂ ਤਾਂ ਮੰਨਦੀ ਹਾਂ ਲ ਮੈਂ ਹੁਣ ਆਪ ਹੀ ਆਂਵੇ ਕਰਦੀ ਆ ਥੋੜਾ ਜਿਹਾ ਪਾਣੀ ਬਚਾ ਲੈਂਦੀ ਹਾਂ ਅਗਲੇ ਦਿਨ ਉਹ ਯੂਜ ਕਰ ਲਿਆ ਘਰ ਦੇ ਕੰਮਾਂ ਵਿੱਚ ਫੇਰ ਅਗਲੇ ਦਿਨ ਫੇਰ ਸਟੋਰ ਕਰਕੇ ਰੱਖ ਲਿਆ। ਉਹਦੇ ਨਾਲ ਬੱਚਤ ਵੀ ਹੋ ਜਾਂਦੀ ਹੈ ਤੇ ਫੇਰ ਅ ਲਿਮਟਿਡ ਯੂਜ ਹੁੰਦਾ
ਹਾਂ ਤੁਸੀਂ ਮੰਨੋਗੇ ਦਾ ਪਾਣੀ ਜਿਹੜਾ ਨਿਕਲਦਾ ਹੈ ਉਹ ਮਤਲਬ ਜਿਹੜਾ ਇੱਕ ਹੁੰਦਾ ਨਾ ਕਿ ਘਰ ਉਹ ਦੇ ਅੰਦਰ ਭਰਦਾ ਹੈ ਇੱਕ ਨਿਕਲਦਾ ਪਾਣੀ ਤੇ ਉਹ ਵੀ ਪਾਣੀ ਦੇ ਵਿੱਚ ਮੈਂ ਕੁੱਛ ਨਾ ਕੁੱਛ ਲਗਾ ਕੇ ਰੱਖਦੀ ਆ ਕੀ ਹੱਥ ਧੋਣ ਵਾਸਤੇ ਕੁੱਛ ਹੋਰ
ਮੈਂ ਵੀ ਮੈਂ ਤਾਂ ਓ ਲਗਾਂਦੀ ਹੀ ਲਗਾਨੀ ਆ ਆ ਤੇ ਜਿਵੇਂ ਮੇਰੀ ਕਿਚਨ ਵਗੈਰਾ ਦੀ ਸਫ਼ਾਈ ਓਸੇ ਪਾਣੀ ਨਾਲ ਹੁੰਦੀ ਦੀ ਐ ਤੇ ਜਦੋਂ ਪਾਣੀ ਦੀ ਮਤਲਬ ਅਹ ਕਟੌਤੀ ਜਿ ਅੱਜ ਕੱਲ੍ਹ ਹੋਰ ਕਟੌਤੀ ਕਾਫ਼ੀ ਸ ਅ ਜਾਦਾ ਤੇ ਮੈਂ ਓ ਪਾਣੀ ਹੋਰ ਇੱਕ ਬਕਟ ਲਗਾ ਲੈਂਣੀ ਆਂ। ਭਰ ਕੇ ਤੇ ਜਿਵੇਂ ਅ ਜੇ ਪਾਣੀ ਨਈ ਆਇਆ ਤਾਂ ਓਦੇ ਨਾਲ ਬਰਤਨ ਕਰ ਲੇ ਨਈ ਤਾਂ ਫੇਰ ਸਾਫ਼ ਸਫ਼ਾਈ ਜੇ ਪਾਣੀ ਆ ਗਿਆ ਤੇ ਸਾਫ਼ ਸਫ਼ਾਈ ਵਾਲਾ ਕੰਮ ਓਦੇ ਨਾਲ ਈ ਕਰਦੀ ਆ। ਮੈਂ ਉਪ ਕੰਮ ਵਾਲੀ ਨੂੰ ਹੋਰ ਲੈਣ ਈ ਨੀ ਦਿੰਦੀ ਪਾਣੀ ਮੈਂ ਕੈਨੀ ਆ ਏਥੋਂ ਈ ਯੂਜ ਕਰ।
ਹਾਂ ਮੈਂ ਤਾਂ ਆਪ ਇਸ ਇਸੇ ਤਰ੍ਹਾਂ ਕਰਦੀ ਆ।
ਜਾਂ ਪਲਾਂਟਸ ਨੂੰ ਪਾਣੀ ਦੇਤਾ ਓਦੇ ਤੋ ਓਦੇ ਤੋਂ ਈ ਮਤਲਬ ਬਚਾ ਆਪਾਂ ਨੀ ਬਚਾਵਾਂਗੇ ਜਾਂ ਆਪਾਂ ਬੱਚਿਆਂ ਨੂੰ ਨੀ ਦਿਖਾਵਾਂਗੇ ਕਿ ਐਵੇਂ ਬਚਾਣਾ ਹੈ। ਤੇ ਓ ਓ ਵੀ ਕਿ ਥੋਂ ਸਿੱਖਣਗੇ ਓਨਾਂ ਦੇ ਦਿਮਾਗ ਵਿੱਚ ਤਾਂ ਪਾਣਾ।
ਮੈਂ ਓਨਾਂ ਨੂੰ ਇੱਕੋ ਗੱਲ ਕਈ ਐ ਕਿ ਜਿੰਨਾ ਪਾਣੀ ਪੀਣਾ ਓਨਾ ਈ ਗਲਾਸ 'ਚ ਪਾਣਾ। ਹੋਰ ਪਾਣੀ ਨੀ ਲੈਣਾ ਕਿ ਤੁਸੀਂ ਡੋਲਣਾ ਨੀ ਐ ਪਾਣੀ ਕਿ ਪਾਣੀ ਨੂੰ ਬ ਚਾਣਾ ਸਿੱਖੋ ਨਿੱਕੀ-ਨਿੱ ਕੀ ਗੱਲਾਂ ਤੋਂ ਕਿ ਹੁਣ ਜਿੱਦਾਂ ਹੁਣ ਮੇਰੇ ਘਰ ਆਂਦੀ ਐ ਕੰਮ ਵਾਲੀ ਮੈਂ ਉਸ ਤੋਂ ਮਤਲਬ ਬਾਰ ਜਿਸ ਤਰ੍ਹਾਂ ਸਫ਼ਾਈ ਕਰਾਣੀ ਤੁਸੀਂ ਮੰਨੋਗੇ ਮੈਂ ਪੋਚੇ ਹੀ ਲਗਵਾਨੀ ਆ। ਮੈਂ ਮਹੀਨੇ 'ਚ ਸ਼ਾਇਦ ਦਿੱਕਤ ਦੀ ਪਾਣੀ ਦੀ ਇੱਕ ਅੱਧੀ ਵਾਰੀ ਹੀ ਧੋਣਾ ਹੋਇਆ ਓ ਵੀ ਮੈਂ ਕੀ ਕਰਦੀ ਆ। ਇੱਕ ਅੱਧੀ ਬਾਲਟੀ ਨਾਲ ਈ। ਕਿ ਜ਼ਿਆਦਾ ਪਾਣੀ ਨੀ ਡੋਲੀਏ।
ਬਿਲਕੁੱਲ ਜਿੰਨਾ ਪਾਣੀ ਅੱਜ ਬਚਾਵਾਂਗੇ ਤਾਂ ਹੀ ਕੱਲ ਨੂੰ ਕੰਮ ਆਏ ਗਾ ਨਾ। ਪਰ ਓਹੀ ਐ ਨਾ ਹੁਣ ਜਿਵੇਂ ਤੁਸੀਂ ਦੇਖ ਲੋ ਜਿਵੇਂ ਗਵਰਮੈਂਟ ਵਗੈਰਾ ਨੇ ਵੀ ਬਾਰ ਜਿਹੜੇ ਆ ਨਲ ਨੁਲਕੇ ਲਗਾਏ ਹੁੰਦੇ ਨੇ ਪਬਲਿਕ ਪਲੇਸਿਸ ਤੇ ਓਥੇ ਵੀ ਜਾ ਕੇ ਦੇਖੋ ਕਿਵੇਂ ਵਗ ਰਹੇ ਹੁੰਦੇ ਨੇ। ਉਹਦੀ ਵੀ ਤਾਂ ਕੇਅਰ ਨਹੀਂ ਹੈ ਨਾ।
ਹੂੰ ਪਤਾ ਕੀ ਹੈ ਗਵਰਮੈਂਟ ਗਵਰਮੈਂਟ ਦਾ ਕੰਮ ਸੀ ਲਗਾਣਾ ਜੋ ਮੇਰੇ ਹਿਸਾਬ ਨਾਲ ਲ ਜੋ ਲੋਕ ਉੱਥੇ ਆਲੇ ਦੁਆਲੇ ਰਹਿੰ ਦੇ ਆ ਉਹਨਾਂ ਨੂੰ ਸੋਸ਼ ਣਾ ਚਾਹੀਦਾ ਕਿ ਸਾਡੀ ਸੁਵਿਧਾ ਲਈ ਸਰਕਾਰ ਨੇ ਕੰਮ ਕੀਤਾ ਹੈ ਤੇ ਅਸੀਂ ਉਸ ਚੀਜ਼ ਨੂੰ ਖ਼ਰਾਬ ਨਾ ਕਰੀਏ।
ਜੇ ਉਹ ਇੰਨਾ ਵੀ ਨਹੀਂ ਕਰਦੇ ਕਿ ਕੰਪਲੇਂਟ ਕਰਦੇ ਇੰਨਾ ਵੀ ਨਹੀਂ ਕਰਦੇ ਕਿ ਕੰਪ ਲੇਂਟ ਕਰ
ਬਿਲਕੁਲ ਬਿਲਕੁਲ ਕਹਿੰਣਗੇ ਪਾਣੀ ਹੈ ਫਿਰ ਕੀ ਹੋ ਗਿਆ ਵਗ ਰਿਹਾ ਵੱਗੀ ਜਾਏ ਤੁਹਾਡਾ ਕੋ ਜਾ ਰਿਹਾ। ਅੱਗੋਂ ਸਾਨੂੰ ਇਸ ਦੇ ਜਵਾਬ ਮਿਲਣਗੇ ਕਿ ਦੱਸ।
ਹੋ ਇਸ ਤੋਂ ਵੀ ਇਸ ਤੋਂ ਵੀ ਅਲੱਗ ਜਵਾਬ ਕਿ ਪਤਾ ਚੱਲਦਾ ਵੀ ਪਾਣੀ ਆ ਰਿਹਾ ਕਿ ਨਹੀਂ ਆ ਰਿਹਾ।
ਹਮ।
ਇਹ ਵੀ ਜਵਾਬ ਆਉਂਦਾ ਹੈ। ਕੀ ਪਤਾ ਚੱਲ ਜਾਂਦਾ ਜਦੋਂ ਪਾਣੀ ਆਉਂਦਾ ਸਾਨੂੰ ਪਤਾ ਚੱਲ ਜਾਂਦਾ ਆਪਣੇ ਆਪ ਚੱਲ ਪੈਂਦੀ ਹੈ ਟੈਪ ਇਹ ਵੀ ਜਵਾਬ ਆਉਂਦਾ। ਨੇ ਮਤ ਲੋਕਾਂ ਦੀ ਸੋਚ ਵੀ ਬਹੁਤ ਹੀ ਡਿ ਫਿੰਟ ਹੋ ਗਈ ਹੈ। ਅਲੱਗ ਹੀ ਤਰੀਕੇ ਦੀ ਹੈ।
ਚਲ ਕਿਸ ਕਿਸੇ ਨੂੰ ਸਮਝਾਉਣਾ ਤੇ ਕਿਸੇ ਨੂੰ ਉਸ ਚੀਜ਼ ਵੱਲ ਜਾਗਰੂਕ ਕਰਨਾ ਬੜਾ ਔਖਾ।
ਬਹੁਤ ਔਖਾ ਹੈ ਬਹੁਤ ਹਤਕ। ਅੱਜ ਕੱਲ੍ਹ ਕੀ ਸ਼ੁਰੂ ਤੋਂ ਅਂ ਵੀ ਗੱਲ ਪਿੱਛੇ ਜਾਗਰੂਕ ਕਰਨਾ ਤਾਂ ਨਾ ਬਹੁਤ ਹੀ ਔਖਾ ਹੈ। ਉਹ ਖੁਦ ਭੁਗਤ ਕੇ ਤੰਗ ਹੋ ਲੈਣਗੇ ਲੇਕ ਲੇਕਿਨ ਇਹ ਹੈ ਕਿ ਆਪਣੇ ਆਪ ਨੂੰ ਠੀਕ ਨ ਕਰਨਗੇ ਸਹੀ ਉਹਨੂੰ ਕਰਨਾ ਹੀ ਨਹੀਂ ਆਦਾ।
ਹਮ, ਕਿਉਂਕਿ ਜਾਗਰੂਕਤਾ ਬਹੁਤ ਜ਼ਰੂਰੀ ਅੱਜ ਦੇ ਟਾਈਮ ਚ ਕਿ ਅੱਜ ਅਗਰ ਅਸੀਂ ਸਾਰੇ ਮਿਲ ਕੇ ਜਾਗਰੂਕ ਨਾ ਹੋਈਏ, ਤੇ ਆਉਣ ਵਾਲੇ ਟਾਈਮ ਦੇ ਵਿੱਚ ਪੀਣ ਵਾਲਾ ਪਾਣੀ ਹੈ ਨਾ ਇਹ ਵੀ ਸਾਡੇ ਲਈ ਔਖਾ ਹੋ ਜਾਏਗਾ। ਕੰਮ ਤਾਂ ਦੂਰ
ਹਾਂਜੀ ਜੀ ਜੀ ਹੁਣ ਕਿੰਨਾਂ ਜਗ੍ਹਾਵਾਂ ਤੇ ਬਾਹਰਲੇ ਕੰਟਰੀਜ਼ ਵਿੱਚ ਕਈ ਜਗ੍ਹਾਵਾਂ ਤੇ ਯਾ ਤੁਸੀਂ ਰੇਗਿਸਤਾਨੀ ਇਲਾਕਿਆਂਕਿਆਂ ਚ ਦੇਖਲੋ ਪਾਣੀ ਨਹੀਂ ਹੁੰਦਾ ਉੱਥੇ ਪੁ ਪੁੱਛੋ ਚ ਕੇ ਕਿ ਉਹਨਾਂ ਨੂੰ ਪਤਾ ਚੱਲਦਾ ਕਿ ਇੱਕ ਬੂੰਦ ਵਾਸਤੇ ਵਿਚਾਰੇ ਤਰਸਦੇ ਹੈ। ਇੰਨੀ, ਇੰਨੀ ਦੂਰ ਜਾਣਾ ਪੈਂਦਾ ਉਹਨਾਂ ਨੂੰ ਲੈਣ ਵਾਸਤੇ, ਤੇ ਬਾਹਰਲੇ ਕੰਟਰੀਸ ਵਿੱਚ ਤਾਂ ਵੈਸੇ ਹੀ ਖਰੀਦਣਾ ਹੀ ਪੈਂਦਾ। ਪੀਣ ਵਾਲਾ ਪਾਣੀ ਤਾਂ ਉੱਥੇ ਵੈਸੇ ਹੀ ਘੱਟ ਹੈ, ਇੱਕ, ਇੱਕ ਬੋਟਲ ਕਿੰਨੇ ਡੋਲਰ ਦੀ ਕਿੰਨੇ ਮਹਿੰਗੀ ਆ ਜਾਂਦੀ ਹੈ।
ਮੈਂ ਤਾਂ ਤੁਸੀਂ ਮੰਨੋਗੇ ਇਹ ਬਾਰਿਸ਼ਾਂ ਹੁੰਦੀਆਂ ਨਾ ਜਦੋਂ ਤੇ ਮੈਂ ਤਾਂ ਬਾਹਰ ਹੀ ਟੱਬ ਟੁੱਪ ਰੱਖ ਦੇਣੀਆਂ ਬਾਲਟੀ ਬੂਲਟੀ ਰੱਖ ਦੇਣੀਆਂ ਹਾਂ। ਮੈਂ ਕਹਿੰਦੀ ਸਾਫ਼ ਹੈ ਪਾਣੀ ਕਿ ਜਿੰਨਾ ਸਟੋਰ ਹੋ ਸਕਦਾ ਕਰਲਉ। ਤੇ ਮੈਂ ਵੈਸੇ ਹੀ ਸੋਚ ਰਹੀ ਸੀਗੀ, ਮੈਂ ਕਿਹਾ ਇਨ ਫਿਊਚਰ ਫੇਰ ਅਗਰ ਹੁੰਦਾ ਨਾ ਫੈਮ ਵੀ ਪਰਿਵਾਰ ਨਾਲ ਹੋਵੇ ਹਸਬੈਂਡ ਨਾਲ ਹੋਣ ਹਨਾ ਤੇ ਚਲੋ ਬੰਦਾ ਮਿਲ ਕੇ ਮੇਰਾ ਮਤਲਬ ਜੋ ਹੈਗਾ ਕਿ ਇੱਕ ਪ੍ਰੋਜੈਕਟ ਬਣਾਈ ਹੈ, ਜਿਹਦੇ ਚ ਬਾਰਿਸ਼ ਦਾ ਪਾਣੀ ਸਟੋਰ ਹੋਏ ਤੇ ਉਸ ਪਾਣੀ ਨੂੰ ਵੀ ਯੂਜ
ਹਾਂ। ਕਰਦੀ ਹੈ, ਹੁਣ ਤਾਂ ਗਵਰਮੈਂਟ ਨੇ ਬਣਾਏ ਹੋਏ ਨੇ ਬਹੁਤ ਵੱਡੇ, ਵੱਡੇ ਰਿਜ਼ਰਵਰਜ਼ ਬਣਾਏ ਹੋਏ ਨੇ
ਨੇ ਬਨਾਇਆ ਨਾ ਕਿ ਸਾਨੂੰ ਘਰਾਂ ਵਿੱਚ ਵੀ ਜਿਸ ਤਰ੍ਹਾਂ ਇਹ ਚੀਜ਼ਾਂ ਚਾਹੀਦੀਆਂ।
ਇੱਥੇ ਕਾਫੀ ਸੋਸਾਇਟੀ ਜ਼ ਨੇ ਉੱਥੇ ਵੀ ਬਣਾਏ ਹੋਏ ਨੇ ਕਾਫੀ ਵੱਡੇ, ਵੱਡੇ ਰਿਜ਼ਰਵਰਜ਼ ਬਣਾਏ ਨੇ ਸੁੋਸਾਇਟੀ ਵਾਲਿਆਂ ਨੇ ਇਸੇ ਪਰਪਜ਼ ਕਰਕੇ ਜਿਵੇਂ ਹੁਣ ਏਥੇ ਪੂਲ ਵਗੈਰਾ ਵਿੱਚ ਕੰਮ ਆ ਜਾਂਦਾ ਹੈ, ਜਾਂ ਫਿਰ ਜਿਵੇਂ ਅੱਗੇ ਆਉਣ ਵਾਲੇ ਟਾਈਮ ਵਿੱਚ ਜਿਵੇਂੱਟ ਹੁੰਦਾ। ਪਾਣੀ ਤਾਂ ਉੱਥੋਂ ਫਿਰ ਸਪਲਾਈ ਦਿੰਦੇ ਨੇ ਸਾਰਿਆਂ ਦੇ ਘਰਾਂ ਵਿਚ ਉਹਨਾਂ ਨੇ ਲਗਾਏ ਹੋਏ ਨੇ ਕਾਫੀ ਵੱਡੀ ਜਿਹੜੀ ਨਵੀਆਂ ਸੋਸਾਇਟੀ ਬਣ ਰਹੀਆਂ ਨੇ ਨਾ ਉੱਥੇ ਇਹ ਪ੍ਰੋਜੈਕਟ ਆਲਰੇਡੀ ਇੰਸਟਾਲ ਤੇ ਗਏ ਨੇ ਹੁਨ ਗਏ ਨੇ, ਗੌਰਰਮੈਂਟ ਨੇ ਗੌਰਰਮੈਂਟ ਵਲੋਂ ਆਂ।
ਮੈਂ ਉਹੀ ਕਹਿ ਰਹੀ ਨਾ ਨਵੇਂ ਐ ਨਾ ਤਾਂ। ਅੱਸੀ ਲੋਕ ਪੁਰਾਨੇ ਹੋ ਗਏ ਆ ਪਰ ਤਾਂ ਵੀ ਸਾਨੂੰ ਸੋਚਨਾ ਚਾਹੀਦਾ ਚਲੋ ਆਪਨੇ ਘਰਾਂ ਦੀ ਛੱਤਾਂ ਤੇ ਸਫ਼ਾਈ ਰੱਖੀਏ, ਸਫ਼ਾਈ ਰੱਖ ਕੇ ਤੇ ਉਹਦੇ ਵਿੱਚ ਜਦੋਂ ਪਤਾ ਲੱਗੇ ਕਿ ਸਾਵਣ ਦਾ ਮੌਸਮ ਆ ਗਿਆ ਤੇ ਉਦੋਂ ਸਾਨੂੰ ਚਾਹੀ
ਨਹੀਂ ਤੁਸੀਂ ਬਹੁਤ ਅੱਛਾ ਕਰਦੇ, ਇਹ ਤਾਂ ਬਹੁਤ ਅੱਛੀ ਤੁਸੀਂ ਵੀ ਮੈਨੂੰ ਗੱਲ ਦੱਸ ਸੀ ਐ ਮੈਂ ਵੀ ਅਪਲਾਈ ਕਰਾਂਗੀ ਇਹਨੂੰ ਵੀ ਆਪਨੇ ਉਹਦੇ ਚ ਵੀ ਨਾ ਘਰ ਵਿੱਚ ਵੀ। ਇਹ ਬਹੁਤ ਅੱਛੀ ਟੈਕਨੀਕ ਦੱਸੀ ਇੱਕ ਹੋਰ ਤੁਸੀਂ ਮੈਨੂੰ ਬਚਾਨ ਦੀ। ਬਾਕੀ ਦੇਖੋ ਹੁਨ ਆਰੋ ਦਾ ਪਾਣੀ ਤਾਂ ਇੱਥੇ ਯੂਜ ਕਰਨਾ, ਮੈਂ ਕਈ ਕੂਲਰ ਵਿੱਚ ਯੂਜ ਕਰਦੇ ਨੇ, ਕਈ ਜਗ੍ਹਾ ਤੇ ਯੂਜ ਕਰਦੇ ਇਹ ਵੀ ਅੱਛੀ ਗੱਲ ਹੈ ਕਿ ਰੇਨ ਵਾਟਰ ਵੀ ਤੁਸੀਂ ਨਾ, ਪ੍ਰੀਜ਼ਰਵ ਘਰ ਵਿੱਚ ਹੀ ਕਰਕੇ ਰੱਖ ਲੋ ਤੇ ਆਪਨਾ ਯੂਜ
ਹਾਂਜੀ-ਹਾਂਜੀ ਕਿਉਂਕਿ ਦੇਖੋ ਇਹ ਬਹੁਤ ਜ਼ਰੂਰੀ ਐ, ਥੋੜਾ-ਥੋੜਾ ਥੋੜਾ
ਥੈਂਕ ਯੂ ਇਹ ਤਾਂ ਦੱਸਣ ਵਾਸਤੇ ਤੁਹਾਨੂੰ, ਮੈਨੂੰ ਤਾਂ ਨਵੀਂ ਚੀਜ਼ ਦੱਸੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਫਿਰ ਫਰ ਅੱਗੇ ਫਿਰ ਇਸ ਟੋਪਿਕ ਤੇ ਗੱਲ
ਜ਼ਰੂਰ-ਜਰੂਰ ਜੀ ਜਰੂਰ, ਠੀਕ ਹੈ ਜੀ, ਓਕੇ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ।